ਸਤਿ ਸ਼੍ਰੀ ਅਕਾਲ ਜੀ।
ਕੀ ਕਰ ਰਹੇ ਹੋ?
ਬਸ ਵਧੀਆ ਜੀ। ਤੁਸੀਂ ਸੁਣਾਓ?
ਬਸ ਹੁਣੇ ਰੋਟੀ ਖਾ ਕੇ ਬੈਠਾ ਸੀ
ਅੱਛਾ ਅੱਛਾ ਹੋਰ ਘਰ ਪਰਿਵਾਰ ਸਭ ਠੀਕ ਏ ਤੁਹਾਡਾ
ਬਸ ਸਭ ਵਧੀਆ ਤੁਸੀਂ ਦੱਸੋ
ਬਸ ਵਧੀਆ ਜੀ ਹਾਂਜੀ ਮੈਂ ਤੁਹਾਡੇ ਹਾਂਜੀ ਹਾਂਜੀ ਅੱਜ ਤਾਂ ਮੌਸਮ ਅੱਛਾ ਹੋਇਆਦਾ ਬਾਰਿਸ਼ ਆ ਰਹੀ ਹੈ ਕਾਫ਼ੀ ਟਾਈਮ ਬਾਅਦ ਆਇਆ ਨੇ ਤੇ ਇਨਵਾਇਰਮੈਂਟ ਤੋਂ ਬਹੁਤ ਖ਼ਰਾਬ ਹੋਇਆ ਹੋਇਆ ਵੈਸੇ ਤਾਂ
ਹਾਂ, ਗਰਮੀ ਬਹੁਤ ਪੈ ਰਹੀ ਸੀ ਨਾ
ਹਾਂਜੀ, ਹਾਂਜੀ।
ਹੋਇਆ ਬਾਰਿਸ਼ ਹੋ ਗਈ। ਥੋੜੀ ਰਾਤ ਪੈਂਦੀ ਐ ।
ਹਾਂਜੀ, ਹਾਂਜੀ, ਬਿਲਕੁਲ ਸਹੀ ਗੱਲ ਏ ਜੀ। ਕਿਉਕਿ ਬਹੁਤ ਜ਼ਿਆਦਾ ਕਿੰਨਾ ਦਸ, ਪੰਦਰਾਂ ਦਿਨ ਵੀ ਹੋ ਗਿਆ। ਕਾਫੀ ਲਗਾਤਾਰ ਡੇਲੀ ਧੁੱਪ ਬਹੁਤ ਤੇਜ਼ ਹੋ ਰਹੀ ਸੀ।ਹਿਊਮਸ ਵੀ ਇੰਨੀ ਜ਼ਿਆਦਾ ਸੀ। ਬਰਦਾਸ਼ਤ ਨਹੀਂ ਹੋ ਰਿਹਾ ਸੀ।ਹੁਣ ਤ
ਏਸੀ ਬਿਨਾਂ ਬੰਦਾ ਰਹਿ ਨੀ ਸਕਦਾ।ਹੁਣ ਤੇ ਅੱਜ ਕੱਲ ਐਵੇਂ ਦਾ ਮੌਸਮ ਹੋ ਗਿਆ।ਮੰਨਲਓ ਕਿਤੇ ਵੀ ਤੁਸੀਂ ਘਰ ਰਹਿੰਦੇ ਹੋ ਇਹ ਓਫਿਸ ਜਾਂਨੇ ਓ
ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਹੈ ਜੀ।ਬਿਲਕੁ ਬਿਲਕੁਲ ਏਸੀ, ਏਸੀ ਤੋਂ ਬਿਨਾਂ ਤਾਂ ਕੁਛ ਵੀ ਅੱਛਾ ਨਹੀਂ ਲੱਗਦਾ।ਅੱਜ ਕੱਲ੍ਹ ਤਾਂ ਸਭ ਦੇ ਘਰ ਏ ਸੀ ਹੈ ਈ ਐ ।
ਇੰਨੀ ਗਰਮੀ ਪੈ ਰਹੀ।ਹੁਣ ਤਾਂ ਬਾਹਰ ਦੇਸ਼ਾਂ ਚ ਵੀ ਬਹੁਤ ਗਰਮੀ ਪੈ ਰਹੀ ਹੈ। ਯੂਰੋਪ ਸਾਈਡ।
ਹਾਂਜੀ, ਹਾਂਜੀ। ਉੱਥੇ ਤਾਂ ਯੂਰੋਪ ਵਿੱਚ ਬਹੁਤ ਹੋਇਆ। ਉੱਥੇ ਤਾਂ ਕਦੀ ਇੰਨਾ ਟੈਂਪਰੇਚਰ ਹੀ ਨਹੀਂ ਹੋਇਆ।
ਹੂੰ ਚਾਲੀ ਤੋਂ ਬਾਹਰ ਟੈਂਪਰੇਚਰ ਚਲੇ ਗਿਆ ਉੱਥੇ ਲੋਕੀ ਕੂਲਰ ਖਰੀਦਣਦੇ। ਕੂਲਰ ਤੇ ਏਸੀ ਦੀ ਦੁਕਾਨਾਂ ਤੇ ਐਵੇਂ ਟੁੱਟ ਕੇ ਪੈ ਰਹੇ ਨੇ ਕਿਉਂਕਿ ਉੱਥੇਠੰਢ ਬਹੁ ਪੈਂਦੀ ਹੈ ਨਾ ਗਰਮੀ ਤਾਂ ਨਾ ਮ
ਹਾਂਜੀ, ਹਾਂਜੀ।ਯੂਰੋਪ ਵਾਲੀ ਸਾਈਡ ਉੱਧਰ ਜ਼ਿਆਦਾ ਟੈਂਪਰੇਚਰ ਇੰਨੀ ਜ਼ਿਆਦਾ ਉੱਥ ਗਰਮੀ ਕਦੀ ਹੁੰਦੀ ਨਹੀਂ ਹੈ। ਮੈਕਸੀਮ ਟੈਂਪਰੇਚਰ ਥਰਟੀ, ਥਰਟੀ ਫਾਈਵ ਫੋਟੀ ਤੱਕ ਉਥੇ ਅਜ ਤ ਕਦੀ ਹੋਇਆ ਹੀ ਨ ਨਹੀਂ ਹੈ।ਫਸਟ ਟਾਈਮ ਹੋਇਆ ਉੱਥੇ।
ਇੰਡੀਆ ਚ ਤਾਂ ਨੋਰਮਲ ਹੀ ਹੁੰਦਾ ਇਹਨਾਂ ਤੇ
ਇੰਡੀਆ ਚ ਨੋਰਮਲ ਦਾ ਫਿਫਟੀ ਵੀ ਚਲਾ ਜਾਂਦਾ ਫੋਰਟੀ ਫਾਈਵ ਤਾਂ ਹੈ ਹੀ ਹੈ।ਸਾਡੇ ਪਿੱਛੇ ਵੀ ਇੱਥੇ ਫੋਰਟੀ ਫਾਈਵ ਤਾਂ ਸੀ।
ਹੂੰ ਬਸ ਦੋ ਮਹੀਨੇ ਰਹਿ ਗਏ ਗਰਮੀ ਦੇ ਹੋਰ।
ਦੋ ਨੀ ਤਿੰਨ ਤਾਂ ਹੈਗੇ ਈ ਐ ਸਪਤੰਬਰ ਕਦੇ- ਕਦੇ ਤਾਂ ਅਕਤੂਬਰ ਤੱਕ ਵੀ ਏਸੀ ਚੱਲਦੇ ਆ।
ਨਹੀਂ ਸਤੰਬਰ ਤੇ ਹੈ ਹੀ ਹੈ ਯਾਨੀ ਕਿ ਮੌਸਮ ਨਾ ਫੇਿਰ ਨਾ ਦਿਨ ਦੀ ਗਰਮੀ ਹੁੰਦੀ ਹੈ।
ਹਾਂ ਬਸ ਥੋੜ੍ਹਾ ਇਹ ਹੁੰਦਾ ਕਿ ਸਵੇਰੇ ਸ਼ਾਮ ਦਾ ਫਰਕ ਪੈ ਜਾਂਦਾ ਸਵੇਰੇ- ਸਵੇਰੇ ਉਹ ਮਤਲਬ ਦੁਪਹਿਰ ਦੇ ਟਾਈਮ ਹੀ ਗਰਮੀ ਲੱਗਦੀ ਹੈ ਅਕਤੂਬਰ ਤੱਕ ਤਾਂ ਪਰ ਸਪਤੰਬਰ ਤੱਕ ਤਾਂ ਪੂਰੀ ਗਰਮੀ ਹੁੰਦੀ ਹੈ।
ਹੁਣ ਜਿਵੇਂ ਅੱਜਕੱਲ੍ਹ ਮੰਨ ਲਓ ਸਵੇਰੇ ਵੀ ਗਰਮੀ ਹੈਗੀ ਹੈ, ਦੁਪਹਿਰੇ ਵੀ ਗਰਮੀ, ਰਾਤ ਨੂੰ ਵੀ ਗਰਮੀ। ਹੁਣ ਮੰਨ ਲਓ ਜਿਵੇਂ ਸਪਤੰਬਰ-ਅਕਤੂਬਰ ਆਏਗਾ ਫਿਰ ਨਾ ਖਾਲੀ ਦੁਪਹਿਰ ਦੀ ਗਰਮੀ ਰਹਿ ਜਾਏਗੀ ਬਸ। ਰਾਤੀ ਬੰਦਾ ਪੱਖੇ ਪੱਖੇ ਚਲਾ ਕੇ ਸੋ ਸਕਦਾ।
ਪਰ ਸਤੰਬਰ ਤੱਕ ਤਾਂ ਆਪਾਂ ਤਾਂ ਦੇਖਿਆ ਸਤੰਬਰ ਤੱਕ ਸਾਡੇ ਤਾਂ ਏਸੀ ਜ਼ਰੂਰ ਚੱਲਦੇ ਆ। ਕਈ ਵਾਰ ਤਾਂ ਅਕਤੂਬਰ ਤੱਕ ਵੀ ਚੱਲ ਜਾਂਦੇ ਆ। ਕਿਉਂਕਿ ਉਹ ਉਹ ਮੌਸਮ ਜਦੋਂ ਲਾਸਟ ਵਿੱਚ ਆਉਂਦਾ ਨਾ ਉਹ ਲਾਸਟ ਵਿੱਚ ਇਕਦਮ ਮੌਸਮ ਜਦੋਂ ਚੇਂਜ ਹੁੰਦਾ। ਤਾਂ ਇੱਕਦਮ ਹਿਊਮਸ ਜੀ ਰਹਿੰਦੀ ਹੈ ਨਾ ਇਕਦਮ ਜਲਦੀ ਕਿਉਂਕਿ ਇੱਕਦਮ ਜਲਦੀ ਠੰਡ ਵੀ ਨਹੀਂ ਆਉਂਦੀ।
ਹਾਂ ਐਵੇਂ ਹੁੰਦਾ ਨਾ ਮੰਨ ਲਓ ਬਾਰਿਸ਼ ਹੋ ਗਈ ਧੁੱਪ ਨਿਕਲ ਗਈ ਫੇਰ ਉਹ ਨਾ ਉਹ ਗਰਮੀ ਜ਼ਿਆਦਾ ਹੋ ਜਾਂਦੀ ਜਿਹੜਾ ਪਾਣੀ ਹੁੰਦਾ ਨਾ ਉਹ ਪਾਣੀ ਨਾ ਉਮਸ ਬਣ ਕੇ ਉਸ ਸਫੋਕੇਸ਼ਨ ਜ਼ਿਆਦਾ ਹੋ ਜਾਂਦੀ ਨਾ ਫੇਰ ਯਾਨੀ ਕੀ ਬੜਾ ਫ਼ਿਰ ਬਹੁਤ ਇਹ ਗੰਦੀ ਗਰਮੀ ਬਹੁਤ ਬੇਕਾਰ ਲੱਗਦੀ ਆ। ਹੈਗੀ ਬਾਰਿਸ਼ ਹੋ ਗਈ ਨਾਲ ਨਾਲ ਹੀ ਧੁੱਪ ਨਿੱਕਲ ਗਈ ਆ ਹੋਏ ਹੋਏ ਬੁੜੀ ਕਾਲੀਆਂ ਪੈਂਦੀਆਂ ਨੇ। ਬਰਦਾਸ਼ਤ ਨਹੀਂ ਹੁੰਦੀ ਗਰਮੀ ਹੱਲ।
ਹਾਂਜੀ ਇਹ ਵਾਲੀ ਗਰਮੀ ਸਭ ਤੋਂ ਜ਼ਿਆਦਾ ਗੰਦੀ ਲੱਗਦੀ ਹੈ ਇੱਕ ਤਾਂ ਫੇਸ ਵਗੈਰਾ ਵੀ ਬਿਲਕੁਲ ਖਰਾਬ ਹੋ ਜਾਂਦਾ ਸਵੈ ਟਿੰਗ ਇੰਨੀ ਜ਼ਿਆਦਾ ਹੁੰਦੀ ਆ। ਹਲੇ ਜਿਹੜੀ ਜੂਨ ਵਾਲੀ ਗਰਮੀ ਹੁੰਦੀ ਉਹ ਸਿਰਫ ਸੇਕ ਜਿਆਦਾ ਹੁੰਦਾ ਬਟ ਸਵੈਟਿੰਗ ਨੀ ਹੁੰਦੀ ਇਹ ਮੌਸਮ ਵਿੱਚ ਸਵੈ ਟਿੰਗ ਬਹੁਤ ਜਿਆਦਾ ਹੁੰਦੀ ਹੈ।
ਹੂੰ ਕੱਪੜੇ ਸਾਰੇ ਭਰ ਜਾਂਦੇ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਜੀ।
ਇੰਨੀ ਗਰਮੀ ਪੈਣੀ ਚਾਹੀਦੀ ਨੀ ਵੈਸੇ ਯਾਰ ਠੀਕ-ਠਾਕ ਹੋਵੇ ਨਾ ਬੰਦਾ ਥੋੜ੍ਹਾ ਸਹਿਣ ਵੀ ਕਰ ਲਈਏ ਇੰਨੀ ਗਰਮੀ ਸਹਿਣ ਨੀ ਹੁੰਦੀ।
ਬਿਲਕੁਲ ਸਹੀ ਗੱਲ ਹੈ ਜੀ ਇਹ ਬਹੁਤ ਸਾਡੇ ਇੱਥੇ ਤਾਂ ਕੁੱਛ ਜ਼ਿਆਦਾ ਹੀ ਪੈਂਦੀ ਹੈ। ਹੁਣ ਥੋੜੇ ਟਾਈਮ ਤੋਂ ਕੁੱਝ ਜ਼ਿਆਦਾ ਹੀ ਹੋ ਗਿਆ। ਇਹ ਗਲੋਬਲ ਵਾਰਮਿੰਗ ਕਰਕੇ ਨਾ ਟੈਂਪਰੇਚਰ ਸਾਰੀ ਡਿਸਟਰਬੈਂਸ ਕਰਕੇ ਅਲੱਗ ਲੈਵਲ ਦੀ ਗਰਮੀ ਪੈਂਦੀ ਹੈ ਹੁਣ ਤਾਂ। ਪਹਿਲੇ ਏਦਾਂ ਨੀ ਹੁੰਦਾ ਹੁੰਦਾ ਸੀ।
ਜਿਆਦਾ ਪੈਣ ਲੱਗੀ ਉਹਨਾਂ ਨੂੰ ਕਿ ਪੋਪੂਲੇਸ਼ਨ ਵੀ ਜ਼ਿਆਦਾ ਹੋ ਗਈ ਨਾ ਰਿਸੋਰਸਿਸ ਵੀ ਜ਼ਿਆਦਾ ਯੂਜ ਹੋ ਰਹੇ ਨੇ। ਫੇਰ ਇਨਵਾਇਰਮੈਂਟ ਤੇ, ਇਨਵਾਇਰਮੈਂਟ ਤੇ ਇਫੈਕਟ ਤੇ ਪਏਗਾ ਹੀ ਫੇਰ ਕਿਤੇ ਨਾ ਕਿਤੇ ਤਾਂ ਗਰਮੀ ਹੋਣੀ ਹੈ ਹੁਣ ਏ ਸੀ ਚੱਲਣ
ਜਦੋਂ ਲੌਕਡਾਊਨ ਹੋਇਆ ਸੀ ਤਾਂ ਕਿੰਨਾ ਅੱਛਾ ਇਨਵਾਇਰਮੈਂਟ ਹੋ ਗਿਆ ਸੀ। ਕਿਉਂਕਿ ਵੀਕਲਸ ਵਗੈਰਾ ਵੀ ਨੀ ਚੱਲ ਰਹੇ ਸੀ ਘਰੋ ਲੋਕ ਬਾਹਰ ਵੀ ਨੀ ਨਿਕਲ ਰਹੇ ਸੀ। ਗੰਦ ਵੀ ਨਹੀਂ ਪਾ ਰਹੇ ਸੀ ਉਹਦੇ ਕਰਕੇ ਐਟਮੋਸਫੇਅਰ ਇੰਨਾ ਅੱਛਾ ਹੋ ਗਿਆ ਸੀ ਮਈ ਦੇ ਮੌਸਮ ਵਿੱਚ। ਸ਼ਾਮ ਦੇ ਟਾਈਮ ਵਿੱਚ ਇੰਨੀ ਅੱਛੀ ਹਵਾ ਚੱਲਦੀ ਹੁੰਦੀ ਸੀ। ਬਹੁਤ ਅੱਛਾ ਇਨਵਾਇਰਮੈਂਟ ਸੀ। ਲੌਕਡਾਊਨ ਦੇ ਵਿੱਚ ਜਦੋਂ ਲੌਕਡਾਊਨ ਹੋਇਆ ਪਰ ਉਸ ਤੋਂ ਬਾਅਦ ਫਿਰ ਓਦਾਂ ਹੀ ਹੋ ਗਿਆ ਫਿਰ ਲੋਕੀ ਘਰੋਂ ਬਾਹਰ ਨਿਕਲਣ ਲੱਗ ਗਏ ਕਿਉਕਿ ਤੁਸੀਂ ਦੇਖਿਆ ਹੀ ਹੋਏਗਾ ਬਾਜ਼ਾਰ ਵਿੱਚ। ਇੱਕ ਪਰਸਨ ਹੋਏਗਾ ਇੱਕ ਪਰਸਨ ਹੈ ਨੀ ਅਸੀਂ ਐਕਟਿਵਾ ਲੈਕੇ ਜਾਂ ਬਾਈਕ ਲੈ ਕੇ ਚਲੇ ਜੇਏ ਇੱਕ ਪਰਸਨ ਇਕੱਲਾ ਵੀ ਗੱਡੀ ਦੇ ਅੰਦਰ ਗੱਡੀ ਚਲੇ ਰਿਹਾ ਹੁੰਦਾ ਇਸੀ ਕਰਕੇ ਟੈਂਪਰੇਚਰ ਵੱਧ ਰਿਹਾ ਧਰਤੀ ਦਾ
ਆਹ ਮੰਨ ਲਓ ਕਾਰਾਂ ਚੱਲ ਰਹੀਆਂ ਨੇ, ਗੱਡੀਆਂ ਚੱਲ ਰਹੀਆਂ ਨੇ ਗੱਡੀਆਂ ਦੀ ਹੀਟ ਹੈਗੀ ਸਾਰੀ। ਉਹ ਫੇਰ ਇਨਵਾਇਰਮੈਂਟ ਜਾਂਦੀ ਹੈ ਨਾ ਹੀਟ ਸਾਰੀ।
ਉਹ ਐਂ ਨੀ ਦੇਖਦੇ ਲੋਕੀ ਇਹ ਨਹੀਂ ਦੇਖਦੇ ਕਿ ਅਗਰ ਪੂਰੀ ਫੈਮਿਲੀ ਆਪਾਂ ਤਾਂ ਹੀ ਗੱਡੀ ਕੱਢੀਏ ਇਕੱਲੇ ਪਰਸਨ ਨੇ ਵੀ ਜਾਣਾ ਹੈਗਾ ਨਾ ਨੋਰਮਲ ਮਾਰਕੀਟ ਤੱਕ ਵੀ ਤਾਂ ਕਈ ਗੱਡੀ ਵਿੱਚ ਇਕੱਲੇ ਹੀ ਤੁਰਦੇ ਹੁੰਦੇ ਆ। ਉਹ ਤੁਸੀਂ ਗੱਡੀ ਦਾ ਸਾਈਡ ਚੋਂ ਲੰਘੋ ਇੰਨੀ ਜ਼ਿਆਦਾ ਹੀਟ ਲੱਗਦੀ ਹੈਗੀ ਐਂਡ ਬੋਡੀ ਨੂੰ ਲੱਗੇਗਾ ਕਿ ਅਸੀਂ ਸੇਕ ਦੇ ਕੋਲੋਂ ਨਿਕਲ ਕੇ ਆਏ ਆ।
ਕੋਈ ਪੈਦਲ ਚੱਲ ਕੇ ਰਾਜੀ ਨੀ ਹੈਗਾ।
ਹਾਂਜੀ ਵੋਕਿੰਗ ਨਹੀਂ ਕਰਦੇ ਤਾਂ ਹੀ ਤਾਂ ਸਾਡੀ ਹੈਲਥ ਹੈਲਥ ਵੀ ਹੈਲਥ ਇਸ਼ੂ ਵੀ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਇਹਨੇ ਡਿਸੀਜ਼ ਵੀ ਫੈਲ ਰਹੀਆਂ ਨੇ ਸਕਿੰਨ ਡਿਸੀਜ਼ ਇਹ ਜਦੋਂ ਦਾ ਵੀ ਸਾਡਾ ਦੋ ਤਿੰਨ ਸਾਲ ਤੋਂ ਤੁਸੀਂ ਦੇਖਿਆ ਹੋਏਗਾ ਪਿੱਛੇ ਇੱਕ ਰਿਸਰਚ ਹੋਈ ਸੀਗੀ ਦੋ ਜਾਂ ਤਿੰਨ ਸਾਲ ਦੇ ਵਿੱਚ ਇੰਨੀ ਜ਼ਿਆਦਾ ਸਕਨ ਡਿਸੀਜ਼ ਫੈਲ ਰਹੀ ਏ ਨਾ ਪਹਿਲੇ ਇੰਨੀ ਜ਼ਿਆਦਾ ਸਕਿਨ ਡਿਸੀਜ਼ ਕਦੀ ਨੀ ਹੁੰਦੀਆਂ ਜਦੀ ਬੜੀ ਰੇਅਰ ਹੁੰਦੀਆਂ ਸੀ
ਬਾਈ ਇਨਵਾਇਰਮੈਂਟ ਕਰਕੇ ਹੋ ਰਿਹਾ ਸਾਰਾ ਕੁਛ
ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕਿਉਂਕਿ ਇਨਵਾਇਰਮੈਂਟ ਗੰਦਾ ਹੋ ਰਿਹਾ ਉਹ ਹੀ ਗੰਦਗੀ ਸਾਡੀ ਬੋਡੀ ਤੇ ਲੱਗਦੀ ਏ ਉਹਦੇ ਕਰਕੇ ਸਾਨੂੰ ਕੋਈ ਨਾ ਕੋਈ ਡਿਸੀਜ਼ ਹੁੰਦੀ ਹੈ ਦਿੱਲੀ ਵਾਲੀ ਸਾਈਡ ਜਾਂ ਵੱਡੀ ਸਿਟੀ ਵਾਲੀ ਸਾਈਡ ਚਲੇ ਜਾਓ ਉੱਧਰ ਤੋਂ ਬਹੁਤ ਜ਼ਿਆਦਾ
ਉਹ ਤਾਂ ਨਾਮ ਲੈ ਲਓ ਤੁਸੀਂ ਦਿੱਲੀ ਤਾਂ ਮੈਂ ਕਹਿੰਨਾ ਜੁਵਾਲਾ ਮੁਖੀ ਹੈਗੀ ਬੰਦਾ ਬਰਦਾਸ਼
ਉੱਥੇ ਤੁਸੀਂ ਅਹ ਸਾਹ ਲੈਣਾ ਵੀ ਬਹੁਤ ਔਖਾ ਏ ਉੱਧਰ ਵਾਲੀ ਸਾਈਡ।
ਲੋਕੀ ਸਾਈਕਲਿੰਗ ਈ ਸਾਈਕਲਿੰਗ ਨੀ ਕਰਦੇ ਪੈਦਲ ਨੀ ਚੱਲਦੇ ਹਰ ਚੀਜ਼ ਮੰਨ ਲਓ ਕਿਤੇ ਇੱਕ ਕਿਲੋਮੀਟਰ ਦੂਰ ਜਾਣਾ, ਐਕਟਿਵਾ ਚੱਕੀ ਚਲੋ ਹੁਣ ਤੇ ਇਲੈਕਟ੍ਰਿਕ ਵੀ ਚਲਾ ਦੇ ਨਾ, ਬਹੁਤ ਥੋੜਾ ਫਰਕ ਪਏਗਾ ਐਨਵਾਇਰਮੈਂਟ ਤੇ, ਕਾਰਾਂ ਵੀ ਇਲੈਕਟ੍ਰਿਕ ਆ ਗਈ। ਸਕੂਟਰੀ ਵੀ ਇਲੈਟ੍ਰਿਕ ਆ ਗਈ ਮਾੜਾ ਮੋ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਪਰ ਹੱਲੇ ਵੀਂ ਉਹ ਵੀ ਤੁਸੀਂ ਕਹਿ ਸਕਦੇ ਹੋ ਕਿ ਹੰਡਰਡ ਚ ਸਿਰਫ ਟਵੈਂਟੀ ਪਰਸੈਂਟ ਲੋਕਾਂ ਨੇ ਲੀਤੀ ਏ ਹਲੇ ਏਟੀ ਪਰਸੈਂਟ ਤਾਂ ਸਭ ਪੈਟਰੋਲ ਔਰ ਡੀਜ਼ਲ ਹੀ ਯੂਜ ਕਰਦੇ ਨੇ।
ਕਿਉਂਕਿ ਨਾ ਲੌਂਗ ਰੂਟ ਤੇ ਨੀ ਚੱਲ ਸਕਦੀ ਨਾ, ਮੰਨ ਲਓ ਮੇਰੇ--, ਕੋਲ ਵੀ ਹੈਗੀ ਏ , ਬਲਕਿ- ਜਗਾਦਰੀ, ਮੈ ਨੀ ਕਿਤੇ ਬਾਹਰ ਨੀ ਲੈ ਕੇ ਜਾ ਸਕਦਾ, ਮੇਰੇ ਕਹਿਨ ਦਾ ਮਤਲਬ ਮਨਲ- ਕਿਤੇ ਬੰਦੇ ਨੇ ਸੌ ਕਿਲੋਮੀਟਰ ਜਾਣਾ ਏ ਮ ਮੈ ਹੇਮਕੁਟ ਸਾਹਿਬ ਜਾਣਾ ਵਾ ਤੇ ਇਹਨਾਂ ਨੂੰ ਲੋਕਲ ਕਾਮਯਾਬ ਹੈਗੀ ਇਸ ਕਰਕੇ ਨਾ ਤੇਲ ਵਾਲੀ ਗੱਡੀਆਂ ਕਾਮਯਾਬ ਜ਼ਿਆਦਾ ਹੈਗੀਆਂ ਨੇ ਤਾਂ ਲੋਕੀ ਜ਼ਿਆਦਾ ਹੀ ਖੇਡ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਤਾਂ ਜਿਹੜੀ ਇਲੈਕ੍ਰੋਨਿਕ ਵਹੀਕਲ ਆ ਤੁਸੀਂ ਲੋਕਲ ਯੂਜ ਕਰ ਸਕਦੇ ਹੋ ਸਿਰਫ ਅਗਰ ਤੁਹਾਡਾ ਆਪਣਾ ਬਿਜ਼ਨਸ ਏ ਤੁਸੀਂ ਕਿਧਰੇ ਨਾ ਕਿਧਰੇ ਬਾਰ-ਬਾਰ ਕਿਧਰੋਂ ਪੇਮੈਂਟ ਲੈਨ ਜਾਣਾ ਕਿਧਰੋਂ ਕੁਛ ਖਰੀਦਣ ਜਾਣਾ ਕਦੀ ਕਿੱਧਰ ਜਾਣਾ ਕਦੀ ਕਿੱਧਰ ਜਾਣਾ ਉਹਦੇ ਵਾਸਤੇ ਬੈਸਟ ਏ। ਕਿਉਂਕਿ ਇੱਕ ਵਾਰੀ ਚਾਰਜ ਕਰੋ ਕਿੰਨੇ ਕਿਲੋਮੀਟਰਸ ਚੱਲ ਜਾਂਦੀਆਂ ਨੇ। ਬਟ, ਏ ਵੀ ਏ ਕੀ ਫਿਊਚਰ ਵਾਸਤੇ ਦੇਖ ਰਹੇ ਨੇ ਕੀ ਹੁਣ ਤਾਂ ਤੁਸੀਂ ਅਗਰ ਟਰੈਵਲ ਕਰੋ। ਪਹਿਲੇ ਜਿਵੇਂ ਪੈਟਰੋਲ ਪੰਪਸ ਹੁੰਦੇ ਨੇ ਏਵੇ ਈ ਇਲੈਕਟ੍ਰਿਕ ਚਾਰਜਿੰਗ ਪੁਆਇੰਟਸ ਵੀ ਬਨ ਚੁੱਕੇ ਨੇ। ਪੈਟਰੋਲ ਪੰਪ ਦੇ ਨਾਲ ਸੀ ਐਨ ਜੀ ਵੀ ਹੁੰਦੇ ਨੇ ਔਰ ਨਾਲ ਏ ਸਭ
ਆਣ ਆਲਾ ਵੀਹ ਪੱਚੀ, ਵੀਹ ਪੱਚੀ ਸਾਲਾਂ ਤੱਕ ਹੋ ਜਾਏਗਾ ਸਾਰਾ ਸਿਸਟਮ ਹੈਨਾ।
ਹਾਂਜੀ-ਹਾਂਜੀ ਮੋਸਟ ਪ੍ਰੋਬੇਬਲੀ ਹਰ ਜਗ੍ਹਾ ਹੋਈ ਗਏ ਨੇ। ਲਾਸਟ ਟਾਈਮ ਹੁਨ, ਆਪਣਾ ਅੰਮ੍ਰਿਤਸਰ ਗਏ ਸੀ ਤੇ ਜਾਂਦੇ ਹੋਏ ਇੰਨੇ ਵੱਡੇ-ਵੱਡੇ ਮਤਲਬ ਪਟ ਪਟਰੋਲ ਪੰਪਸ ਬਣ ਗਏ ਨੇ ਉਹਦੇ ਅੰਦਰ ਤਿੰਨੋ ਸਟੇਸ਼ਨਸ ਨੇ। ਹੁਣ ਤੁਸੀਂ ਪੈਟਰੋਲ ਵੀ ਡਲਵਾ ਸਕਦੇ ਹੋ ਸੀ ਐਨ ਜੀ ਵਾਲਾ ਵੀ ਔਰ ਇਲੈਕਟ੍ਰੋਨਿਕ ਸਟੇਸ਼ਨ ਵੀ ਹੈਗਾ, ਉਹ ਚ ਆਪਣਾ ਇਲੈਕ ਵਹੀਕਲ ਚਾਰਜ ਕਰਨੀ ਆ ਤੁਸੀਂ ਉਹ ਵੀ ਕਰ ਸਕਦੇ ਓ ਪੈਟਰੋਲ ਵਾਲੀ ਆ ਤੁਸੀਂ ਪੈਟਰੋਲ ਡਲਵਾ ਲਓ ਸੀ ਐਨ ਜੀ ਵਾਲਾ ਵੀ ਹੈਗਾ ਉੱਥੇ ਸਿਸਟਮ।
ਹੁਣ ਤੇ ਕਾਰਾਂ ਵੀ ਆ ਗਈਆਂ ਨੇ ਮੇਰੇ ਖਿਆਲ ਹਨਾ, ਕਾਰਾਂ ਵੀ ਆ
ਬਹੁਤ ਜ਼ਿਆਦਾ ਆ ਗਏ ਆ। ਤਾਂ ਈ ਤਾਂ ਉਹਨਾਂ ਨੇ ਫਿਰ ਉਹ ਬਣਾਤੇ ਨਾ ਇਲੈਕਟ੍ਰੋਨਿਕ ਸਟੇਸ਼ਨ ਕਿ ਅਗਰ ਕਿਸੇ ਪਰਸਨ ਨੂੰ, ਚਾਰਜਿੰਗ ਕਰਨ ਦੀ ਨੀਡ ਆ ਤੋ ਉੱਥੇ ਜਾ ਕੇ ਉਹ ਚ ਪੈਸੇ ਪੇ ਕਰਕੇ ਤੇ ਉਦੋਂ ਚਾਰਜ ਕਰ ਸਕਦਾ ਏ ਜਿਵੇਂ ਆਪਾਂ ਪੈਟਰੋਲ ਡਿਲਵਾਉਂਦੇ ਆਂ।
ਵੈਸੇ ਤੁਹਾਨੂੰ ਪਤਾ ਕਿੰਨਾ ਕੁ ਟਾਈਮ ਲੱਗਦਾ ਚਾਰਜਿੰਗ ਕਰਨ ਚ ਕਾਰ ਦੀ ਮੰਨ ਲਓ, ਜਿਵੇਂ ਐਕਟਿਵਾ ਦੀ ਤਾਂ ਮੈਨੂੰ ਪਤਾ ।
ਨਹੀਂ ਕਾਰ ਵਗੈਰਾ ਤਾਂ ਮੈੇ ਤੇ ਕਦੇ ਕਿਸੇ ਨੂੰ ਵੇਖਿਆ ਨਹੀਂ ਏ। ਏਨੀ ਮੈਨੂੰ ਨੌਲੇਜ ਨੀ ਏ ਇਸ ਚੀਜ਼ ਦੀ, ਕਿਉਂਕਿ ਹਲੇ ਤਾਂ ਸਾਡੇ ਸਭਦੇ ਕੋਲ ਸਭ ਦੇ ਕੋਲ ਜ਼ਿਆਦਾ ਦਰ ਸਾਡੀ ਰਿਲੇਟਿਵ ਜੋ ਸਾਡੇ ਕੋਲ ਸਭ ਕੋਲ ਮਤਲਬ ਹਲੇੇ ਤਾਂ ਡੀਜ਼ਲ ਪੈਟਰੋਲ ਵਾਲੀ ਗਾੜੀਆਂ ਈ ਨੇਂ।
ਹਾਂ ਉਹੀ ਓ ਮੋਸਟਲੀ ਵੀ ਯੂਜ ਕਰ ਰਹੇ ਨੇ ਜੋ ਆਈ ਆ ਨੇ, ਜਿਹੜਾ ਬੰਦਾ ਯਾਨੀ ਕੀ ਨਈਂ ਕਾਰ ਲੈ ਰਿਹਾ ਨਾ ਮਿਡਲ ਫੈਮਲੀ ਲਾ ਉਹ ਮੋਸਟਲੀ ਯਾਨੀ ਕਿ ਇਲੈਕਟ੍ਰਿਕ ਹੀ ਲੈ ਰਹੇ ਨੇ, ਇਲੈਕਟ੍ਰਿਕ ਮੇਰੇ ਖਿਆਲ ਨਾਲ ਉਹ ਲੈ ਰਹੇ ਨੇ। ਯਾਨੀ ਕੀ, ਜਿਹਨਾਂ ਕੋਲ ਓਪਸ਼ਨ ਹੈਗਾ ਆ ਯਾਨੀ ਕਿ ਡੀਜ਼ਲ ਪੈਟਰੋਲ ਵਾਲੀ ਵੀ ਹੈਗੀ ਐ ਉਹ ਬੱਸ ਇੱਕ ਇੱਕ ਓਪਸ਼ਨ ਵਾਸਤੇ ਲੈ ਰਹੇ ਨੇ ਲੋਕਲ ਕਮਾਉਣ ਵਾਸਤੇ। ਮੈਂ ਚ ਹਾਂ ਬਈ ਐਕਟਿਵਾ ਨੂੰ ਚਾਰਜਿੰਗ ਕਰਾਂਗੇ ਨਾ ਮੈਂ ਲੱਗਣਗੇ ਪੰਜ-ਛੇ ਘੰਟੇ ਲੱਗਦੇ ਨੇ। ਪੂਰੀ ਚਾਰਜਿੰਗ ਕਰਨੇ 'ਚ। ਬਾਹਰ ਕਿਤੇ ਲੈ ਕੇ ਨੀ ਜਾ ਸਕਦੇ ਨਾ ਮੰਨ ਲਓ ਕਿਤੇ ਲੈ ਕੇ ਜਾਵਾ ਜੇ ਚਾਰਜਿੰਗ ਖਤਮ ਹੋ ਜਾਵੇ ਛੇ ਘੰਟੇ ਉ ਥੇ ਬਹਿਨਾ ਥੋੜ੍ਹੀ ਪਏਗਾ ਮੈਂਨੂੰ।
ਉਹੀ ਤਾਂ ਇਹ ਇਹਦੇ ਵਿੱਚ ਬਸ ਸਭ ਤੋਂ ਜ਼ਿਆਦਾ ਡਿਸਐਡਵਾਂਟੇਜ ਇਹਦੀ ਇਹ ਹੀ ਹੈ ਬਾਕੀ ਵੈਸੇ ਠੀਕ ਹੈ। ਬਾਕੀ ਇਹਦੇ ਵਿੱਚ ਹੋਰ ਕੋਈ ਦਿੱਕਤ ਨੀ ਹੈ ਬਟ ਐਂ ਨਾ ਕਦੀ ਹੁਣ ਜਿਵੇਂ ਅੱਜਕੱਲ ਜਿਹੜੀ ਨਿਊ ਆ ਰਹੀ ਹੈ ਨਾ ਉਹਦੇ ਵਿੱਚ ਇੱਕ ਇਹ ਵੀ ਇਸ਼ੂ ਹੈ ਫਿੰਗਰਪਿੰਟ ਲਗਾਓ ਜਾਂ ਪਾਸਵਰਡ ਡਾਲੋ।
ਹਾਂ ਮੇਰੇ ਮੇਰੇ ਮ ਮੇਰੇ ਕੋਲ ਪਾਸਵੋਰਡ ਨਹੀਂ ਹੈਗੀ ਨਾ।
ਪਾਸਵਰਡ ਵਾਲੀ ਫਿਰ ਵੀ ਆਨ ਹੋ ਜਾਂਦੀ ਹੈ ਬਟ ਜਿਹੜੀ ਉਹ ਹੁੰਦੀ ਹੈ ਨਾ ਫਿੰਗਰਪਿੰਟ ਵਾਲੀ ਉਹ ਤਾਂ ਕਦੀ ਕਦੇ ਫਿੰਗਰਪਿੰਟ ਹੀ ਨਹੀਂ ਚੱਕਦੀ ਐ।
ਹੁਣ ਮੈਂ ਆਪਣੀ ਐਕਟੀਵਾ ਕਿਸੇ ਨੂੰ ਦੇ ਨੀ ਸਕਦਾ ਮੇਰੀ ਚਾਬੀ ਨੀ ਹੈਗੀ ਪਾਸਵਰਡ ਹੈਗਾ ਉਹਨੂੰ ਪਾਸਵਡ ਮੈਂ ਕਿਸੇ ਨੂੰ ਦੱਸ ਥੋੜੀ ਸਕਦਾ।
ਹਾਂਜੀ ਉਹ ਇੱਕ ਮਿੰਟ ਦੇ ਅੰਦਰ-ਅੰਦਰ ਅਗਰ ਤੁਸੀਂ ਪਾ ਤਾ ਠੀਕ ਹੈ ਨਹੀਂ ਤਾਂ ਫੇਰ ਉਹ ਬੰਦ ਹੋ ਜਾਂਦੀ ਹੈ।
ਹਾਂ ਹੁਣ ਮੰਨ ਲਓ ਚਾਬੀ ਹੈਗੀ ਚਾਬੀ ਤਾਂ ਮੈਂ ਕਿਸੇ ਨੂੰ ਵੀ ਦੇ ਦਾਂਗਾ ਲੈ ਜਾਓ ਬਈ ਵੀ ਕਿਤੇ ਲੈ ਕੇ ਜਾਣੇ ਉਹਨੂੰ ਪਾਸਵਰਡ ਦੱਸਣਾ ਵੀ ਹੁੰਦਾ ਨਾ, ਅਗਲਾ ਬੰਦਾ ਪਤਾ ਨੀ ਕਿਵੇਂ ਜਾਣੀ ਯਾਰ ਦੋਸਤ ਕੋਈ ਮੰਗ ਲਵੇ। ਇਹ ਬੰਦਾ ਕਿਸੇ ਨੂੰ ਐਕਟਿਵਾ ਵੀ ਨਹੀਂ ਦੇ ਸਕਦਾ। ਸਕਦਾ। ਇਹ ਵੀ ਬੜੀ ਅਨ ਹੁਨ ਤੇ ਮੋਸਟਲੀ ਚਾਬੀ ਆਲੀ ਆ ਗਈ ਐਕਟਿਵਾ ਹੁਣ ਨੀ ਹੈਗਾ ਪਾਸਵਰਡ ਪੋਸਵਰਡ ਪਹਿਲੇ ਆ ਜਾਂਦਾ ਸੀ। ਤੇ ਡਿਸਪਲੇ ਨੇ ਨਾ
ਫਿੰਗਰਪ੍ਰਿੰਟ ਵਾਲੀ ਤਾਂ ਔਰ ਵੀ ਬੇ ਉਹ ਐ ਉਹ ਤਾਂ ਬੰਦੇ ਦੀ ਬੇਜਤੀ ਕਰਾ ਦਿੰਦੀ ਕਿਧਰੇ ਵੀ ਖੜੇ ਹੋ ਜਾਓ। ਇੱਕ ਦਿਨ ਆਪਾਂ ਗਏ ਮੇਰੇ ਬ੍ਰਦਰ ਦੇ ਕੋਲ ਹੈਗੀ ਏ ਆਪਾਂ ਉਹਦੇ ਫਿੰਗਰ ਪ੍ਰਿੰਟ ਲਗਾਈ ਜਾਈਏ ਔਰ ਉਹ ਫਿੰਗਰ ਪ੍ਰਿੰਟ ਉਠਾ ਈ ਨਈਂ ਰਿਹਾ ਸੀ। ਕਿੰਨੀ ਦੇਰ ਤੱਕ। ਉਹਨੇ ਉਠਾਇਆ ਹੀ ਨਈਂ-ਨਈਂ। ਉਹਦੇ ਵਿੱਚ ਥੋੜਾ ਜਾ ਨਾ ਐ ਇਸ਼ੂ ਹੈਗਾ।
ਟੈਕਨੀਕਲ ਇਸ਼ੂ ਬਹੁਤ ਆਉਂਦੇ ਨੇ ਮੇਰਾ ਕਈ ਵਾਰੀ ਅਨਲੋਕ ਯਾਨੀ ਕਿ ਲੋਕ ਫੇਲ ਹੋ ਜਾਂਦਾ, ਮਤਲਬ ਮੈਂ ਔਨ ਕਰਾਂਗਾ, ਅਨਲੋਕ ਫੇਲ ਆ ਜਾਏਗਾ ਯਾਨੀ ਕਿ ਲੋਕ ਖਰਾਬ ਹੈ ਨਈਂ ਲੋਕ ਦਿ ਕੁੱਛ ਨਾ ਕੁੱਛ ਨਾ ਟੈਕਨੀਕਲ ਫੋਲਟ ਹੋ ਜਾਂਦਾ ਅਪਡੇਸ਼ਨ ਆਉਂਦੀ ਰਹਿੰਦੀ ਹੈ ਇਹਦੇ ਚ ਨਾ।
ਥੋੜਾ ਜਿਹਾ ਇਹ ਈ ਇਸ਼ੂ ਹੈ ਬਾਕੀ ਤਾਂ ਦੇਖੋ ਹਰ ਇੱਕ ਚੀਜ਼ ਦੀ ਐਡਵਾਂਟੇਜ ਵੀ ਐ ਡਿਸਡਵਾਂਟੇਜ ਵੀ ਹੈ। ਜਿਵੇਂ ਆਪਾਂ ਨੋਰਮਲ ਵੀ ਯੂਜ ਕਰਦੇ ਹਾਂ। ਅਹ ਜਿਹੜੀ ਹੈ ਸਾਡੀ ਡੀਜ਼ਲ ਏ ਪੈਟਰੋਲ ਵਾਲੀ ਐਕਟੀਵਾਜ ਹੁੰਦੀ ਆ ਇਹ ਵੀ ਕਦੀ-ਕਦੀ ਕਿ ਕਿਧਰੇ ਕਦੀ ਵੀ ਖ਼ਰਾਬ ਹੋ ਜਾਂਦੀ ਹੈ ਪੈਂਚਰ ਹੋ ਗਈ, ਕੁੱਛ ਨਾ ਕੁਛ ਇਸ਼ੂ ਤਾਂ ਸਭ ਦੇ ਵਿੱਚ ਰਹਿੰਦਾ ਹੀ ਹੈ।
ਪਰ ਜਿਹੜਾ ਹੈਗਾ ਨਾ ਇਹ ਕਿੱਥੇ ਠੀਕ ਵੀ ਨੀ ਹੁੰਦੀ ਨਾ ਮੰਨ ਲੋ ਪੈਂਚਰ ਹੋ ਗਿਆ।
ਉਹ ਤੇ ਬੰਦਾ ਹਾਂ ਕਿਧਰੇ ਨਾ ਕਿਧਰੇ ਸਹੀ ਕਰਵਾ ਲੈਂਦਾ ਜਾਂ ਕੋਈ ਸ਼ੋਪ ਆ ਗਈ।
ਹੁਣ ਟੈਕਨੀਕਲ ਫੋਲਟ ਹੈਗਾ ਫਿਰ ਤੁਹਾਨੂੰ ਜਿੱਥੇ ਜਥੋਂ ਲੇ ਤੁਸੀਂ ਤੁਹਾਨੂੰ ਉੱਥੇ ਹੀ ਜਾਣਾ ਪੈਣਾ ਕੰਪਨੀ ਤੇ।
ਹਾਂਜੀ।
ਇਹਦਾ ਨਾ ਬਹੁਤ ਵੱਡਾ ਇਸ਼ੂ ਹੈਗਾ ਇਸ ਕਰਕੇ ਨਾ, ਇਸ ਚੀਜ਼ ਨੂੰ ਓਵਾਇਡ ਹੀ ਕਰਦੇ ਨੇ ਮੋਸਟ ਲੋਕ
ਹਾਂਜੀ-ਹਾਂਜੀ। ਵੀ ਕਈ ਵਾਰ ਤੁਸੀਂ ਦੇਖਿਆ ਹੋਏਗਾ ਬਾਜ਼ਾਰ ਦੇ ਵਿੱਚ, ਓਲਾ ਬੰਦ ਹੋ ਜਾਂਦੀ ਹੈ ਔਰ ਲਾ ਨੂੰ ਉਠਾਉਣ ਵਾਤੇ ਉਹ ਜਿਹੜੀ ਮਿਊਰੀ ਵਗੈ ਪਿੱਛੇ ਆਉਂਦਾ ਉਹਦੇ ਤੇ ਲੋਕੀ ਨੂੰ ਲੈ ਕੇ ਆ ਰਹੇ ਹੁੰਦੇ ਨੇ। ਇਹ ਵੀ ਬਹੁਤ ਵੱਡੀ ਡਿਸਐਡਵਾਂਟੇਜ ਹੈ ਇਹ ਵੀ ਬਹੁਤ ਮਤਲਬ ਕਿੰਨਾ ਅਜੀਬ ਲੱਗਦਾ। ਬੰਦੇ ਦੇ ਬੇਜ਼ਤੀ ਹੋ ਜੇ ਉੱਥੇ ਬਟ ਪਟਰੋਲ ਖਤਮ ਹੋ ਗਿਆ ਬੰਦਾ ਥੋੜੀ ਜੀ ਘੜੀਸ ਕੇ ਫਿਰ ਵੀ ਪਵਾ ਲਏਗਾ ਬਟ ਇਹਨੂੰ ਬੰਦਾ ਕਿੱਥੋਂ ਠੀਕ ਕਰਾਏਗਾ। ਇਹ ਵੀ ਹੈ ਨਾ, ਹਾਂਜੀ-ਹਾਂਜੀ ਠੀਕ ਹੈ ਜੀ ਓਕੇ।
ਓਕੇ।